ਹੈਲੋ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ।
ਸਸ ਹੋਰ ਕੀ ਹਾਲ ਨੇ ਜੀ।
ਵਧੀਆ ਵਧੀਆ ਤੁਸੀਂ ਦੱਸੋ। ਓ।
ਬਸ ਵਧੀਆ ਕੀ ਕਰ ਰਹੀ ਸੀ ਮੈਂ ਕਿਹਾ ਚੱਲ ਵਿਹਲੀ ਹੋਈ ਸੀ ਦੋ ਮਿੰਟ ਮੈਂ ਕਿਹਾ ਚੱਲ ਯਾਦ ਕਰਾਂ ਫੋਨ ਬੜੇ
ਵਧੀਆ ਕੀਤਾ ਜੇ ਚਲੋ ਹਾਂ ਵਧੀਆ ਕੀਤਾ ਕਰ ਲਿਆ ਫੋਨ ਹਾਂ। ਬਸ ਮੈਂ ਤੁਹਾਨੂੰ ਕੀਤਾ ਸੀ ਇੱਕ ਦੋ ਵਾਰੀ ਤੁਸੀਂ ਬਿਜੀ ਸੀ ਫਿਰ ਮੈਂ ਕਿਹਾ ਮੈਂ ਤੁਹਾਨੂੰ ਕੀਤਾ ਸੀ ਪਿੱਛੇ ਇੱਕ ਦੋ ਵਾਰੀ ਫੋਨ ਤੁਸੀਂ ਬਿਜੀ ਸੀ।
ਹਾਂ ਬਸ ਟੈਮ ਈ ਨੀ ਲੱਗ
ਅੱਛਾ ਅੱਛਾ ਹੋਰ
ਹੁਣ ਬਸ ਫ੍ਰਰੀ ਹੋਈ ਆ ਥੋੜਾ ਬੱਚਿਆਂ ਬੁੱਚਿਆਂ ਤੋਂ ਖਲੇਰਾ ਖਲੂਰਾ ਸਾਂਭ ਕੇ ਥੋੜਾ ਫ੍ਰੀ ਹੋਈ ਸੀ ਮੈਂ ਮੈਂ ਕਿਹਾ ਚੱਲ ਕਰਾਂ ਹਾਂ ਹੋਰ
ਕੀ ਖਾਧਾ ਅੱਜ, ਹਾਂ ਬਸ ਖਾ ਲਈ ਸੀ ਰੋਟੀ।
ਕੀ ਬਣਾਇਆ ਤੁਸੀਂ?
ਅੱਜ ਅਸੀ ਗੁਰਦੁਆਰੇ ਆਏ ਸੀ। ਤੇ ਉੱਥੇ ਪ੍ਰਸ਼ਾਦਾ ਛਕਿਆ ਸੀ।
ਅੱਛਾ।
ਸਮ ਵਧੀਆ ਸੀ ਨਾ ਫਿਰ ਅਸੀ ਗੁਰ
ਸਾਡੇ ਵੀ ਤੇ ਮੌਸਮ ਵਧੀਆ ਹੋਇਆ ਵਾ
ਅੱਛਾ ਹਾਂ ਸਭ ਪਾਸੇ ਹਾਂ ਸਭ ਪਾਸੇ ਮੌਸਮ ਵਧੀਆ ਚੱਲ
ਬਸ ਐ ਵੇ ਸਾਡੇ ਚ ਵੀ ਬੜਾ ਮੀਂਹ ਤੂਫਾਨ ਆਇਆ ਰਾਤੀ।
ਅੱਛਾ। ਸਾਡੇ ਵੀ ਆਇਆ ਸੀ ਤੇ ਹੁਣ ਮੌਸਮ ਸਵੇਰ ਦਾ ਫਿਰ ਠੰਡਾ ਹੈਗਾ। ਮੈਂ ਕਿਹਾ ਹੁਣ ਫਿਰ ਸਵੇਰ ਦਾ ਮੋਸਮ ਠੰਡਾ ਐ।
ਹੂੰ ਹੂੰ ਹੂੰ। ਅਸੀਂ ਸੋਚ ਰਹੇ ਸੀ ਵੀ ਕਿਧਰੇ ਜਾਂਦੇ ਘੁੰਮਣ ਘਾਮਣ ਬੱਚੇ ਨ ਨਿਕਲਣ ਨਹੀਂ ਦਿੰਦੇ ਬਾਹਰ ਬੱਚਿਆਂ ਕਰਕੇ ਕਿਧਰੇ ਜਾਣ ਹੀ ਨੀ ਹੁੰਦਾ
ਕੋਈ ਨੀ ਪਾਰਕ ਪੂਰਕ ਘੁੰਮੋ ਕਿੱਥੇ
ਪਾਰਕ ਪੂਰਕ ਹੁਣ ਇੱਥੇ ਰਾਤੀ ਬਰਸਾਤ ਹੋਈ ਆ ਨਾ ਤੇ ਸਾਰੇ ਗਿੱਲੇ ਹੋਣਗੇ ਮਿੱਟੀ ਮੂਟੀ ਭਰੀ ਹਹੋਏ ਗਈ ਸਾਰੀ
ਸਤਿ ਸ਼੍ਰੀ ਅਕਾਲ ਜੀ ਕਿਸੇ ਦੇ ਘਰ ਹੋ ਹੁਣ ਠੰਡਾ।
ਹੁਣ ਉਹ ਬੱਚੇ ਨੀ ਨਾ ਨਿਕਲਣ ਦਿੰਦੇ ਹੁਣ ਉਹਨਾਂ ਦੇ ਕੱਪੜੇ-ਕੁੱਪੜੇ ਬਦਲਣੇ ਤੇ ਉਹ ਰੋਂਦੇ ਨੇ ਉਹ ਕਹਿੰਦੇ ਬਈ ਸਾਨੂੰ ਏਦਾਂ ਹੀ ਲੈ ਕੇ ਜਾਓ। ਹੁਣ ਕਿਸੇ ਦੇ, ਦੇ ਨਹੀਂ ਫੇਰ ਕਿਸੇ ਦੇ ਘਰ ਲੈ ਕੇ ਜਾਣਾ ਖਾਧਾ-ਪੀਤਾ ਰਹਿੰਦਾ ਬੱਚਿਆਂ ਨੇ। ਗੰਦੇ-ਗੁੰਦੇ ਹੋਏ ਦੇ ਹੁੰਦੇ ਕਪੜਿਆਂ ਦੇ ਗਿਰਾਏ ਦੇ ਹੁੰਦੇ ਨੇ। ਅੱਛਾ ਨੀ ਨਾ ਫੇਰ ਲੱਗਦਾ।
ਹਾਂ ਇਹ ਤਾਂ ਹੈ। ਚਲੋ, ਕੋਈ ਨੀ ਘਰ ਹੀ ਮੰਗਾ ਲਓ ਕੁਛ ਖਾਣ ਆਸਤੇ।
ਘਰ ਇਹ ਨਾ ਅਸੀਂ ਮੰਗਵਾ ਕੇ ਦਾਂਗੇ ਇਹਨਾਂ ਨੂੰ। ਕੁਛ, ਕੁਛ ਖਾਣ ਹੁਣ ਖਾਏ ਆਏ। ਬਰਗਰ ਖਾਇਆ ਦੋਵੇਂ ਬੱਚਿਆਂ ਨੇ। ਕਹਿ ਰਹੀ ਸੀ ਵੀ ਖਾਣਾ ਮੈਂ ਕਿਹਾ ਚੱਲ ਕੋਈ ਨਾ ਮੈਂ ਲੈ ਦਿੰਨੀ ਆ, ਚਲੀ ਜਾਣੀ ਆ ਬਾਹਰ। ਸੜਕਾਂ-ਸੁੜਕਾਂ ਬੜੀਆਂ ਗੰਦੀਆਂ-ਗੰਦੀਆਂ ਹੋਈਆਂ ਇਥੇ ਜੇ, ਬਰਸਾਤ ਕਰਕੇ ਹੂੰ।
ਹੋਰ, ਕਿੱਥੋਂ ਸ਼ੋਪਿੰਗ ਕਰਦੇ ਤੁਸੀਂ ਕੱਪ ੜਿਆਂ ਦੀ?
ਕੱਪੜੇ ਉਹ ਫਿਰ ਸ਼ੋਪਿੰਗ ਦੇ ਵਾਸਤੇ ਤਾਂ ਸੰਡੇ ਮਾਰ ਕੀਟ ਸਾਡੀ ਲੱਗਦੀ ਹੈ। ਇੱਥੇ ਜਾਂ ਤੇ ਫੇਰ ਅਸੀਂ ਕੋਈ ਵਿਆਹ ਸ਼ਾਦੀ ਹੋਏ ਤੇ ਅਸੀਂ ਇੱਧਰ ਹੋਰ ਫਿਰ ਜਾਂਨੇ ਆ।
ਅੱਛਾ-ਅੱਛਾ ਨਹੀ ਔਨਲਾਈਨ ਤਾਂ ਮੈਂ ਵੀ ਨੀ ਕਰਦੀ ਸਹੀ ਨੀ ਇੱਕ-ਦੋ ਵਾਰੀ ਮੰਗਵਾਏ ਸੀ ਸਹੀ ਨੀ ਨਿਕਲੇ ਸੀ ਔਨਲਾਈਨ, ਫਿਰ ਮੈਂ ਲਿਤੇ ਨੀ ਉਸ ਤੋਂ ਬਾਅਦ ਔਨਲਾਈਨ।
ਮੈਨੂੰ ਪਸੰਦ ਹੀ ਨਹੀਂ ਆਂ
ਤੇ ਸਾਡੇ ਸਾਡੇ ਇੱਥੇ ਮੋਲ ਹੈਗਾ ਵੇ ਸਟੂਡੀਓ ਇੱਕ ਵੇ ਇੱਕ ਵਿਸ਼ਾਲ ਮੇਗਾ ਮਾਟ ਹੈਗਾ ਉਸ ਤੋਂ ਉੱਥੋਂ ਲੈਂਦੇ ਨੇ ਉੱਥੇ ਕੱਪੜੇ ਵੀ ਸਸਤੇ ਮਿਲਦੇ ਨਾਲ ਹਣ ਦੇ ਵੀ ਬ੍ਰੈਂਡ ਦੇ ਕੱਪ ੜੇ ਨੇ ਜਦ ਪਤਾ ਕੁਆਲਟੀ ਫਰਕ ਪੈ ਜਾਂਦਾ ਬ੍ਰੈਂਡ-ਬ੍ਰੈਂਡ ਦਾ। ਤਾਂ ਫੇਰ ਕੋਈ ਵਧੀਆ ਜੀ ਦੁਕਾਨ ਹੋ ਗਈ ਇੱਥੇ ਸਾਡੇ ਇੱਥੇ ਬੜੀ ਦੁਕਾਨਾਂ ਫੇਮਸ ਨੇ। ਪੰਜਾਬ ਬੂਟ ਹਾਊਸ ਦੇ ਨੇੜੇ ਅਸੀਂ ਉਥੇ ਕੋਲ ਚਲੇ ਜਾਂਦੇ ਹਾਂ
ਥੋਂ ਵਗੈਰਾ ਲੈਣੇ ਆ ਨਹੀਂ ਤੇ ਫਿਰ ਆਪਾਂ ਓਨਲਾਈਨ ਹੀ ਮੈਂ ਮੰਗਵਾਉਂਦੀ ਔਨਲਾਈਨ ਮੈਨੂੰ ਬੜਾ ਗੰਦਾ ਲੱਗਦਾ ਔਨਲਾਈਨ ਹੀ ਮੈਨੂੰ ਪਸੰਦ ਆਉਂਦਾ ਨਾ ਇੱਕ ਦੋ ਵਾਰੀ ਮੰਗਾਇਆ ਤੇ ਮੇਰਾ ਨਾ ਬੜਾ ਖ਼ਰਾਬ ਜਿਹਾ ਆਇਆ ਸੀ ਡਿਫੈਕਟਿਕ ਵਗੈਰਾ ਆਇਆ ਸੀ ਮੇਰਾ
ਮੇਰਾ ਵੀ ਐਵੇਂ ਹੀ ਸੀ ਮੰਗਇਆ ਸੀ ਸਹੀ ਨਹੀਂ ਸੀ ਫਿਰ ਉਸ ਤੋਂ ਬਾਅਦ ਵਾਪਿਸ ਕੀਤਾ ਵਾਪਿਸ ਲੈ ਕੇ ਪੈਸੇ ਨੀ ਦਿੱਤੇ ਉਹਨਾਂ ਨੇ ਕਿੰਨਾ ਫੋਨ ਕਰੋ ਉਹ ਫਿਰ ਮੈਂ ਕਿਹਾ ਤੁਹਾਡ ਭਰੇ ਹੋ ਨ ਅਸੀਂ ਮੰਗਵਾਉਣਦੇ ਉਸ ਤੋਂ ਬਾਅਦ ਹੋਦਾ ਹੋ ਹਾਂ ਸਹੀ ਗੱਲ ਹੈ
ਪਏ ਨੇ ਬੱਚਿਆਂ ਨੂੰ ਕਿਤੇ ਲੈ ਕੇ ਕੇ ਜਾਵਾਂ ਪਰ ਮੌਸਮ ਦਾ ਭਰੋਸਾ ਨ ਨਾ ਹੁੰਦਾ ਬਾਹਰ ਜਾਈਏ ਨਾਲ ਹੀ ਬਰਸਾਤ ਕਿਧਰੇ ਬਾਹਰ ਹੋਰ ਸ਼ਹਿਰ ਤੋਂ ਬਾਹਰ ਲੈ ਕੇ ਜਾਈ ਤੇ ਗਰਮੀ ਕਿਧਰੇ ਹੋਰ ਦੂਜੇ ਸ਼ਹਿਰ ਦਾ ਪਤਾ ਨੀ ਕਿਹੋ ਜਿਹਾ ਮੌਸਮ ਕਿਹੋ ਜਿਹਾ ਨੀ
ਬ ਗੱਲ
ਤੇ ਗਰਮੀ
ਤਾਂ ਬਿਮਾਰ ਹੋ
ਹਾਂ ਲੱਗਦਾ ਨੀ ਬੱਚਿਆਂ ਨੂੰ ਅਲੱਗ ਅਲੱਗ ਥਾਵਾਂ ਦਾ ਪਾਣੀ ਨੀ ਸ਼ੂਟ ਕਰਦਾ
ਹੋਰ ਦੱਸੋ ਇਧਰ ਆ ਜਾਓ ਛੁੱਟੀਆਂ ਚ ਤੇ ਮੌਸਮ ਵਧੀਆ ਚੱਲਦਾ ਪਿਆ ਇਧਰ ਆ ਜੋ
ਆਉਂਦੇ ਹਾਂ ਹੁਣ ਬ ਬੱਚਿਆਂ ਨੂੰ ਕੱਢਣੇ ਆ ਟੈਮ ਕਿਤੇੇ,,, ਹੋਏਗਾ ਨਾ ਉੱਧਰ ਆਣਾ ਜਾਣਾ ਫਿਰ ਕੱਢਾਂਗੇ ਫ ਚੱਕਰ ਲਾ ਜਾਗੀ ਵਿੱਚ ਹਮ,,,,,,, ਤੁਸੀਂ ਸੁਣਾਓ ਉੱਧਰ ਸਭ ਮੈਂ, ਵਧੀਆ
ਜੀ ਵਧੀਆ ਕੀ ਬਣਾਇਆ ਸੀ ਦੁਪਹਿਰੇ ਤੁਸੀਂ?
ਅਸੀਂ ਦੁਪਹਿਰੇ ਬਣਾਇਆ ਸੀ ਅੱਜ ਮੈਂ ਵੀ ਖਾ ਕੇ ਭੁੱਲ ਗਈ ਖਾ ਕੇ ਕੀ ਖਾਯਾ ਸੀ,,,,, ਅਸੀਂ ਨਹੀਂ ਅਸੀਂ ਬਣਾਇਆ, ਨਮਕ, ਕਲੇ ਪਰੌਂਠੇ,,,, ਤੇ ਬੱਚੇ, ਬੱਚੇ ਕਹਿ ਰਹੇ ਸੀ ਅਸੀਂ ਨੂਡਲ ਵਗੈਰਾ ਖਾਣੇ,, ਫ਼ਿਰ ਇਹਨਾਂ ਨੂੰ ਮੈਂ ਬਾਹਰੋਂ ਲਿਆ ਕੇ ਦਿੱਤੇ, ਸੀ ਨੂਡਲਸ ਬਰਗਰ ਵਗੈਰਾ,,,, ਫਿਰ ਬੱਚਿਆਂ ਨੇ ਉਹ ਖਾਏ,
ਅੱਛਾ ਜਾਇਦਾ ਨਾ ਦਿਆਂ ਕਰੋ ਬੱਚਿਆਂ ਨੂੰ, ਫਾਸਟ ਫੂਡ ਖਰਾਬ ਕਰਦੇ,
ਨਾ -ਨਾ ਜ਼ਿਆਦਾ ਕਿੱਥੇ? ਬਸ ਉਹੀ, ਕਦੀ ਕਦਾ ਬੱਚੇ ਕਹਿਣ ਵੀ ਖਾਣਾ ਹੈ, ਤੇ ਫੇਰ ਵੀ ਮਨਾ ਨਹੀ ਹੁੰਦੀ ਬੱਚੇ ਆ ਦਿਨ ਮਾਣ ਨਾਲ ਕਹਿੰਦੇ ਨੇ, ਵੀ ਚੱਲ ਖਾ ਲੋ
ਚਲੋ ਹੋਰ ਦੱਸੋ,
ਹੋਰ ਵਧੀਆ
ਹੈਂ, ਚਾਬੀ ਲੈ ਲੈਣਾ ਉਥੋਂ। ਹੋਰ ਕਿਵੇਂ ਸਭ ਘਰ? ਮੰਮੀ -ਪਾਪਾ?
ਸਭ ਵਧੀਆ ਜੀ, ਸਭ ਵਧੀਆ।
ਹੋਰ, ਤੁਹਾਡੀ ਸੇ - ਸਿਸਟਰ ਨਹੀਂ ਆਈ ਵੀ
ਹਾਂਜੀ
ਮੈਂ ਕਿਹਾ ਤੁਹਾਡੀ ਸਿਸਟਰ ਨੇ ਆਉਣਾ ਸੀ ਛੁਟਿਆ ਚ ਰਹਿਣ, ਆਯੀ ਨੀਂ ਹਲੇ
ਨਾ ਹਜੇ ਨਹੀਂ ਆਏ ਉਹਨਾਂ ਨੂੰ ਉਹ ਬੱਚੇ ਨਾ ਬੱਚੇ ਦੀ ਛੁੱਟੀਆਂ ਤੇ ਪੈ ਗਈ ਹੁਣ ਉਹਨਾਂ ਦੀ ਓਨਲਾਈਨ ਕਲਾਸਾਂ ਲੱਗ ਰਹੀਆਂ ਉੱਥੇ ਤੇ ਹੁਣ ਆਉਣਗੇ ਹੁਣ ਆਉਣਗੇ ਉਹ,
ਚਲੋ ਆਉਣਗੇ ਫੇਰ ਤੁਸੀਂ ਇਕੱਠੇ
ਹਾਂਜੀ ਹੈਲੋ
ਮੈਂ ਕਿਹਾ ਜੇ ਆਉਣਗੇ ਤੇ ਤੁਸੀਂ ਇਕੱਠੇ ਆ ਜਾਣਾ, ਆਪਣੇ ਸਿਸਟਰ ਨੂੰ ਲੈ ਕੇ ਸਾਡੇ ਘਰ।
ਹਾਂ ਆਵਾਂਗੀ- ਆਵਾਂਗੀ ਪੱਕਾ ਟੈਮ ਕਰਕੇ ਆਵਾਂਗੀ ਸਪੇਸ਼ਲ ਹਮ ਹਾਂ- ਹਾਂ ਚੱਲਾਂਗੇ, ਤੁਸੀਂ ਆਜਓ ਜਦ ਤੱਕ ਨੀ ਆਂਦੇ ਹੋ ਤੁਸੀਂ ਚੱਕਰ ਲਾਜੋ।
ਚਲੋ ਮੈਂ ਵੇਖ ਲਾਂਗੀ।
ਹੂ, ਲਾਜੋ- ਲਾਜੋ ਚੱਕਰ। ਹੋਰ, ਹੋਰ ਬਸ ਵਧੀਆ ਬੱਚੇ ਤੰ ਤੰਗ ਬੜਾ ਕਰਦੇ ਨੇ ਨਾ
ਹਾਂ, ਕਿਹੜੀ- ਕਿਹੜੀ ਕਲਾਸ ਵਿਚ ਨੇ ਬੱਚੇ ਤੁ ਹਾਡੇ। ਮੰਮੀ ਆ ਦਿਹਾੜੀ ਲਵਾ ਕੇ ਤੇ ਰੋਜ਼ ਆ
ਇੱਕ ਸੈਕਿੰਡ ਕਲਾਸ ਚ' ਹਾਂ, ਇੱਕ ਸੈਕਿੰਡ ਕਲਾਸ, ਛੋਟੇ ਹੀ ਨੇ ਇੱਕ ਸੈਕਿੰਡ ਕਲਾਸ ਚ ਘਰ ਇੱਕ ਨੂੰ ਸਕੂਲ ਨੀ ਪਾਇਆ,
ਅੱਛਾ ਅੱਛਾ।
ਹਾਂ, ਹੋਰ, ਤੁਸੀਂ ਦੱਸੋ ਤੁਸੀਂ ਕਿਹੜੇ ਸਕੂਲੇ ਪਾਇਆ ਬੱਚਿਆਂ ਨੂੰ
ਸਾਡੇ ਇੱਥੇ ਹੈ ਵੀ ਇੱਕ ਕੌਨਵੈਂਟ ਸਕੂਲ ਹੈ ਉੱਥੇ ਪਾਇਆ ਸੀ ਨਾ ਛੋਟੀ ਹੈ ਨਾ ਕਿਉਕਿ ਗੁਡੀਆ ਅਜੇ, ਤੇ ਸਾਡੇ ਤਿੰਨ ਸਾਲ ਦੀ ਹਲੇ ਪਲੇਅ ਕਾਨਵੈਂਟ ਚ ਪਾਇਆ, ਹਾਲੇ ਵੇਖਦੇ ਪਏ ਅੱਗੇ
ਮੈਂ ਵੀ ਬੱਚੇ ਐਸੇ ਸਕੂਲ ਵੇਣੇ ਬੱਚੇ ਸਕੂਲ ਨੀ ਪਸੰਦ ਆਂਦੇ, ਸਾਡੇ ਤੋਂ ਪਹਿਲਾਂ ਬੱਚੇ ਪਸੰਦ ਕਰਦੇ ਨੇ ਵੀ ਸਕੂਲ
ਹਾਂਜੀ, ਹਾਂਜੀ।
ਵੀ ਉਹਨਾਂ ਨੂੰ ਵੇਖ ਇੱਕ ਵੇਖਣਗੇ ਪਸੰਦ ਕਰਨਗੇ
ਹਾਂਜੀ।
ਫੇਰ ਕਿਧਰੇ ਉਹ ਜਾਵੇਗਾ ਇਹਦੇ ਚ
ਸਹੀ ਨਾਲ ਅਜਕਲ੍ਹ ਸਕੂਲ ਕਿੜੈ ਲੇਕਿਨ ਇੰਨੇ ਖਰਚੇ ਨੇ ਸਕੂਲਾਂ ਦੇ
ਅਰੇ ਬੜੇ ਬੜੇ ਖਰਚੇ ਨੇ ਬੜੇ, ਸਕੂਲਾਂ ਦੇ ਇੱਕ ਓਦਾਂ ਫੀਸਾਂ ਡਰੈਸਾਂ ਤੇ ਐਕਸਟਰਾ ਐਕਟੀਵਿਟੀਜ ਹੁੰਦੀ ਤੇ ਬੱਚਾ, ਬੱਚਾ ਵੀ ਉਹ ਹੋ ਜਾਂਦਾ ਤੇ ਨਾਲ ਸਾਡਾ ਵੀ ਨਿਕਲ ਜਾਂਦਾ ਵਧੀਆ
ਸਾਨ ਨੀ ਕਰਨਾ ਪੈਂਦਾ ਸਾਰਾ ਕੰਮ ਕੁਮ ਚ, ਛੁਟੀਆਂ ਦਾ ਬੱਚਿਆਂ ਦਾ
ਹਾਂ। ਸਾਰਾ ਕੰਮ ਸਗੋ ਉਹ ਤੇ ਕਹਿੰਦੇ ਨੇ ਬੱਚਿਆਂ ਨੂੰ ਤੇ ਕਰਨਾ ਸਾਨੂੰ ਹੀ ਪੈਂਦਾ ਵੀ ਕਦੇ ਕੁਛ ਬਣਾਣਾ ਕਦੀ ਕੁਛ ਕਦੇ ਕੁਛ ਤੇ ਕਦੇ ਕੁਛ ਵੀ ਮਨਾ ਵੀ ਨੀ ਹੁੰਦਾ ਵੀ ਬੱਚਿਆਂ ਦਾ ਹੁੰਦਾ ਕਿ ਚੱਲ ਬੱਚਾ ਖੁਸ਼ ਨਾ ਤੇ ਸਭ ਕੁਛ ਹੋ ਜਾਂਦਾ ਫਿਰ।
ਜੀ।
ਹਾਂ
ਹੋਰ ਸੁਣਾਓ।
ਹੋਰ ਬਸ ਵਧੀਆ।
ਰਾਤੀ ਕੀ ਬਣਾਉਣਾ।
ਰਾਤੀ ਦੇਖੋ ਬੱਚਾ ਬੱਚੇ ਕਹਿ ਰਹੇ ਆਲੂ ਪੂੜੀਆਂ ਖਾਣੀਆਂ।
ਬਣਾਦੇ ਓ ਆਲੂ ਪੂੜੀਆ
ਹੁਣ ਬੱਚਿਆਂ ਬੱਚਿਆਂ ਦੀ ਫਰਮਾਇਸ਼ਾਂ ਹਣ ਉਹਨਾਂ ਨੇ ਹੁਣ ਜਦੋਂ ਜੋ ਖਾਣਾ ਬਣਾ ਕੇ ਕੇ ਦੇਣਾ ਪੈਂਦਾ ਭਈ
ਹਾਂ ਫਿਰ ਖਾਂਦੇ ਨੀ ਨਾ ਬੱਚੇ ਰੋਟੀ
ਖਾਂਦੇ ਨੀ ਤੂੰਤ ਨਾ ਬਣਾ ਕੇ ਦਿਓ ਨਾ ਫੇਰ ਕਹਿੰਦੇ ਵੀ ਅਸੀਂ ਕੁੱਛ ਵੀ ਨਹੀਂ ਖਾਣਾ ਫਿਰ ਬਾਅਦ ਚ ਵੀ ਨਹੀਂ ਖਾਣਾ ਉਹ ਚੀਜ਼ ਫ ਸ਼ੁਕਰ ਕਰਦੇ ਆ ਕਿ ਬਈ ਕੁਛ ਇਹਨਾਂ ਨੇ ਕਹਿ ਵੀ ਇਹ ਖਾਣ ਹੈ ਫਿਰ ਉਹਨਾਂ ਨੂੰ ਬਣਾ ਕੇ ਦੋ ਹਾਂ
ਜਾਂਦਾ ਰਾਤ ਨੂੰ ਵੀ
ਹਾਂ ਉਹੀ ਵੀ ਨਾ ਵ ਹੁਣ ਵੇਖੋ ਬੱਚੇ ਕਹਿ ਰਹੇ ਕਿੱਧਰੇ ਘੁੰਮਾ ਕੇ ਲੈ ਕੇ ਆਓ ਕਿ
ਹਾਂ ਹੋ ਆਓ ਨੇੜੇ ਤੇੜੇ
ਹਾਂ ਸੋਚ ਰਹੀ ਆ ਕਿਤੇ ਲੈ ਕੇ ਜਾਵਾਂ
ਹਾਂ ਚੱਲੋ ਜੀ ਕੋਈ ਨੀ ਚਲੋ ਠੀਕ ਨਹੀਂ ਫੇਰ ਮੈਂ ਤੁਹਾਨੂੰ ਕਹਿਣੀ ਆ ਹੈਂ
ਹਾਂਜੀ ਹਾਂਜੀ ਠੀਕ ਹੈ ਜੀ ਠੀਕ ਓਕੇ